ਹਮ
ਹੈਲੋ!
ਹੈਲੋ! ਹਾਂਜੀ ਵੀਰ ਜੀ, ਸਤ ਸੀ੍ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ ਠੀਕ ਓ ਤੁਸੀਂ
ਹਾਂਜੀ ਤੁਸੀਂ ਸੁਨਾਓ
ਹੈਲੋ ਹਾਂਜੀ ਅਸੀਂ ਬਹੁਤ ਵਧੀਆ ਜੀ ਤੁਸੀਂ ਦੱਸੋ
ਵਧੀਆ ਤੁਸੀਂ ਸੁਨਾਓ ਭਾਜੀ
ਹਾਂਜੀ ਵਧੀਆ ਜੀ ਤੁਸੀਂ ਕੇ ਕਰਦੇ ਸੀ
ਹੈਲੋ
ਹੈਲੋ ਤੁਸੀਂ ਕੀ ਕਰਦੇ ਸੀ
ਬੈਠੇ ਹੋਏ ਸੀ ਭਾਜੀ
ਅੱਛਾ ਜੀ ਅੱਛਾ ਜੀ ਬਹੁਤ ਵਧੀਆ ਜੀ ਹੋਰ ਘਰ ਇਚ ਸਭ ਠੀਕ
ਸਭ ਠੀਕ ਭਾਜੀ
ਅੱਛਾ ਜੀ। ਹੋਰ ਤੁਸੀਂ ਕਿਹੜੀ ਕਲਾੱਸ ਵਿੱਚ ਪੜ੍ਹਦੇ ਹੋ?
ਦਸਵੀਂ ਕ--।
ਦਸਵੀਂ ਚ ਓ, ਅੱਛਾ ਜੀ।
ਹਾਂਜੀ।
ਹਾਂਜੀ ਤੇ ਸਕੂਲ ਤੋਂ ਬਾਅਦ ਕੀ ਕਰਦੇ ਜੇ ਕੰਮ ਕੁਮ ਕਰਦੇ ਜੇ
ਨਾ ਘਰ ਈ ਹੈਗੇ ਅੱਜ
ਹੈਲੋ ਹਾਂਜੀ ਤੁਸੀਂ ਕੋਈ ਕੰਮ ਨੀ ਕਰਦੇ ਓਵਰ ਟਾਈਮ ਹੈਲੋ
ਨਾ ਭਾਜੀ
ਸ ਹਾਂਜੀ
ਹਾਂਜੀ
ਮੈਂ ਕਿਹਾ ਕੋਈ ਕੰਮ ਨੀ ਕਰਦੇ ਤੁਸੀਂ
ਹੈਲੋ
ਹੈਲੋ
ਹੈਲੋ
ਅ ਬੱਬੂ ਹੋਣ ਕਰਦੇ ਯਾਰ